ਹਾਂਜੀ ਸਤ ਸ੍ਰੀ ਕਾਲ ਜੀ ਵਧੀਆ, ਜੀ ਤੁਸੀਂ ਦੱਸੋ?
ਬਸ ਵਧੀਆ ਕੀ ਕਰਦੇ ਪਏ
ਅਸੀਂ ਬਸ ਹੁਣ ਮੇਨ ਤਾਂ ਇਹ ਹੈ ਠੰਡਾ ਥੋੜਾ ਮਾਹੌਲ ਠੰਡਾ ਹੋਵੇ ਮੈਂ ਭੈਣ ਨਾਲ ਘੁੰਮ ਕੇ ਆਵਾਂ,
ਹਾਂ ਨਹੀਂ ਇੱਥੇ ਤੇ ਮੌਸਮ ਥੋੜਾ ਅੱਛਾ ਹੋਇਆ। ਇਥੇ ਬਾਰਿਸ਼ ਹੋ ਕੇ ਹਟੀ ਏ।
ਹਾਂ ਤੁਹਾਡੇ ਤਾਂ ਵਧੀਆ ਧਾਡੇ ਧੁੱਪ ਨਿਕਲੀ ਹੋਈ ਸੀਗੀ।
ਹਾਂ ਫੇਰ ਧੁੱਪੇ ਫੇਿਰ ਬੰਦਾ ਸੋਚਦਾ ਯਾਰ ਜਾਣਾ ਕਿੱਥੇ ਏ ਘਰ ਚਲਾਓ ਪੱਖਾ ਚਲਾਓ ਏਸੀ। ਘਰ ਨੂੰ ਹੀ ਬਨਾਓ ਠੰਡੀ ਜਗ੍ਹਾ ਤੇ ਬਹਿ ਜਾਓ। ਹ
ਆਪੋ ਆਪਣੇ ਮੂਡ ਤੇ ਹੁੰਦਾ ਮੇਰਾ ਅੱਜ ਜਦੋ ਹੁਣ ਛੁੱਟੀਆਂ ਹੋਈਆਂ ਨਾ ਮੈਂ ਗਈ ਨੀ ਕਿਤੇ ਮੇਰਾ ਐ ਆ ਦਿਲ ਵੀ ਚੱਲ ਬਾਹਰ ਓਦ
ਹਾਂ ਹੁੰਦਾ ਵੇਂ
ਹਾਂਜੀ ਘਰੇ ਵੀ ਫਿਰਰ ਬੰਦਾ ਦਾ ਮਨ ਥੋੜਾ ਅੱਕ ਜਾਂਦਾ ਹਨਾ
ਘਰ ਹੁੰਦਾ ਜਾਂ ਤੇ ਟੀ ਵੀ ਵੇਖ ਲਓ ਜਾਂ ਜਾਂ ਦੀਵਾਰ ਤਬਕਦੇ ਰਹੋ
ਉਹਲ
ਜਾਂ ਤੇ ਦੀਵਾਰਾਂ ਨੂੰ ਵੇਖੋ ਜਾਂ ਟੀਵ ਦੇਖੋ ਇਹ ਹੁੰਦਾ ਹੈ
ਹੋਰ- ਤੁਹਾਡੇ ਕੀ ਹਾਲ ਚਲਦੇ ਘਰੇ ਲੱਗੀ ਜਾਂਦਾ ਜੀ ਤਾਂ
ਮੈਂ ਤੇ ਪੇਕੇ ਆਈ ਦੀ ਹ ਮੈਂ ਤਾਂ ਆਪਣੇ ਪਹਾੜੇ ਛਾੜੇ ਕੇ ਇੱਥੇ ਆਈ ਹੋਈਆਂ
ਹੋਰ ਲੋਕੀ ਜੂਨ ਚ ਪਹਾੜਾਂ ਚ ਜਾਂਦੇ ਤੁਸੀਂ ਪਹਾੜ ਛੱਡ ਕੇ ਆਏ ਹੋਏ ਆ
ਹਾਂ ਉਹ ਨਾ ਪਹਾੜ ਕਹਿੰਦੇ ਵੈਸੇ ਮੈਂ ਥੋੜਾ ਤਪਣਾ ਇਸ ਵਾਰ ਤੁਸੀਂ-
ਹੋਰ-
ਕਿਉਕਿ ਪਹਾੜ
ਓਦ ਉਓਧਰ ਉਓਧਰ ਆਉਂਦੇ ਹੋਣੇ ਲੋਕੀ ਘੁੰਮਣ
ਹਾਂ ਲੋਕੀ ਉਓਧਰੋਂ ਦੀ ਗੱਡੀਆਂ ਭਰ ਭਰ ਕੇ ਉਥੇ ਉੱਥੇ ਜਾ ਰਹੇ ਨੇ ਅਸੀਂ ਉਓਧਰੋਂ ਇੱਥੇ ਆਏ ਹੋ ਹਾਂ
ਕਿੱਥੇ ਹਾਂ ਉੱਧਰ ਠੀਕ ਆ
ਪਲੇਨ ਏਰੀਆ ਵ ਇਹ ਇਧਰ ਤੇ ਉਧਰ ਸਾਡੇ ਪਹਾੜ ਨੇ
ਜਗ੍ਹਾ ਵੀ ਹੈ ਪਹਾੜਾਂ ਚ ਜ਼ਿਆਦਾਤਰ ਜਗ੍ਹਾਵਾਂ ਹੁੰਦੀਆਂ ਨਾ
ਹਾਂ ਪਹਾੜਾਂ ਵਿੱਚ ਕਾਫ਼ੀ ਜਗ੍ਹਾ ਬਨਿਆ ਹੋਈਆਂ ਘੁੰਮਣ ਵਾਸਤੇ
ਜਿੱਦਾਂ ਕਿਸੇ ਬਾਬ ਜਿੱਦਾਂ ਹੁਣ ਬਾਬਾ ਬਾਲਕ
ਜਵੇ ਟਿੰਬਲ ਓਥੇ ਉਓਥੇ ਟਿੰਬਲ ਟ੍ਰੇਲ ਏ ਉੱਥੇ ਟ੍ਰੈਮ ਬਨੀ ਹੁੰਦੀ ਹੈ ਉਹ ਪਹਾੜਿਆਂ ਵਿੱਚ ਲੈ ਕੇ ਜਾਂਦੀ ਉੱਪਰ ਹੋਟਲ ਬਣਿਆ ਹੋਇ ਬੜਾ ਵੱਡਾ ਸਾਰਾ ਜੇ ਤੁਸੀਂ ਟਿਕਟ ਸੁਣੋਗੇ ਤਾਂ ਹੈਰਾਨ ਰਹਜਾਊਗੇ ਇੱਕ ਬੰਦੇ ਦੀ ਟਿਕਟ ਗਿਆਰਾਂ ਸੌ ਰੁਪਇਆ ਸਿਰਫ ਉਹ ਟ੍ਰੈਮ ਉਹ ਟ੍ਰੈਮ ਚ ਬਹਿਣ ਦੇ ਠੀਕ ਹੈ ਇੱਕ ਬੰਦੇ ਦੀ ਆਉਣ ਜਾਣ ਦੀ ਤੇ ਲਗਾ ਲੋ ਜੇ ਪੰਜ ਛੇ ਬੰਦੇ ਹੋਣ ਤੇ ਕਿੰਨਾ ਲੱਗੇਗਾ।
ਹੋਰ
ਦੂਜਾ ਅਗਰ ਉੱਪਰ ਜਾ ਕੇ ਤੁਸੀਂ ਰੋਟੀ ਪਾਣੀ ਖਣੀ ਏ। ਤੇ ਉਹਦੇ ਚਾਰਜ ਅਲੱਗ।
ਉਹੀ ਤਾਂ ਇਹ ਵੀ ਔਖਾ ਹੈ ਨਾਂ। ਕੀ ਬੰਦਾ ਇੰਨੀ ਦੂਰੋਂ ਪਹਿਲਾਂ ਖਰਚੇ ਕਰਕੇ ਆਉਂਦਾ ਹੈ ਨਾਂ।
ਹੁਣ ਉਹਨਾਂ ਹੋਟਲਾਂ ਚ ਕੀ ਹੈ ਤਾਂ ਉੱਥੇ ਜਾ ਕੇ ਹਾਂ ਜਾ ਕੇ ਤੁਸੀਂ ਸਾਦਾ ਪਾਣੀ ਵੀ ਪੀਓਗੇ। ਤੁਹਨੂੰ ਉਹਦਾ ਵੀ ਬਿੱਲ ਦੇਣਾ ਪਏਗਾ ਗਿਲਾਸ ਪਾਣੀ ਲਿਆ ਉਹਦਾ ਵੀ ਬਿੱਲ ਦੇਣਾ ਪਏਗਾ।
ਏਦਾਂ ਲੁੱਟਦੇ ਬਹੁਤ ਆ ਹੈ ਨਾਂ ਓਦਾਂ ਵੀ। ਆਪਾਂ ਜੇ ਹਿਮਾਚਲ ਚੱਲ ਜਾਈਏ ਉਹ। ਕਿੰਨਾ ਲੁੱਟਦੇ ਆ
ਹਮ ਨਾ ਹੀ ਲੈਣਾ ਹਮ ਹੁਣ ਦੇਖੋ ਨਾ ਹੁਣ ਇਹ ਵ ਬਈ ਅਗਲਿਆਂ ਨੇ ਅਹ ਇੰਨੇ ਇੰਨੇ ਸੋਹਣੇ ਹੋਟਲ ਬਣਾਏ ਹੋਏ ਨੇ। ਹੈਨਾ ਤੇ ਉਹਨੂੰ ਹੋਟਲਾਂ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਓਨੇ ਕਰਮ ਕਰਮਚਾਰੀ ਚਾਹੀਦੇ ਨੇ। ਉਹਨੇ ਉਹਨਾਂ ਨੂੰ ਵੇਖ। ਚਾਹੀਦੇ ਨੇ ਓੇ ਉਹਨਾ ਨੂੰ ਕੁਛ ਮਿਊਜੀਸ਼ੀਅਨ ਚਾਹੀਦੇ ਹੁੰਦੇ ਨੇ।
ਹਾਂਜੀ
ਖ਼ਰਾਬ ਕਰਨ ਮਜੀਸ਼ਅਨ ਥੋੜਾ ਵਜਾਉਂਦੇ ਨੇ ਕੈਸਿਓ ਵਜਾ ਲਿੱਤਾ ਤਾਂ ਕਿ ਉਹ ਲੋਕਾਂ ਨੂੰ ਕਰਨ। ਬਾਕੀ ਜੋ ਸਟਾਫ ਹੁੰਦਾ ਵੇ। ਉਹ ਸਾਰਾ ਸਭ ਕੁਛ ਦੇਖਦਾ ਹੋਵੇ। ਬਈ ਸਾਰੇ ਕਮਰੇ ਸਾਫ਼ ਹੋਣ ਕਿਤੇ ਗੰਦਗੀ ਨਾ ਹੋਏ ਅਤੇ ਰੋਟੀ ਦਾ ਸਟਾਫ ਅਲੱਗ ਹੁੰਦਾ ਵੇ। ਹੁਣ ਅਗਲਿਆਂ ਨੇ ਇਨਾ ਜੋ ਸੋਹਣਾ ਬਣਾਇਆ ਉਹਦੀ ਮੇਨਟੇਨੈਂਸ ਵੀ ਦੇਖਣੀ ਹੈ। ਤੇ ਜਿਨਾਂ ਨੇ ਉਹਨਾਂ ਨੇ ਹਾਂ। ਉਹਨਾਂ ਨੇ ਜਿੰਨੇ ਲੋਕ ਰੱਖੇ ਹੋਏ ਨੇ ਕੰਮ ਵਾਸਤੇ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ। ਤੇ ਉਹੀ ਸੋਚ ਦੁ ਅਗਰ ਅਸੀਂ ਤਨਖਾਹ ਅਗਰ ਅਸੀਂ ਪੈਸੇ ਕਟਾਤੇ ਤੇ ਫੇਿਰ ਅਸੀਂ ਪੂਰੇ ਕਿਵੇਂ ਕਰਾਂਗੇ ਖਰਚ
ਹਾਂ ਬ ਤੇ ਕੁਛ ਜ਼ਿਆਦਾ ਨੀ ਹੈ
ਜ਼ਿਆਦਾ ਤੇ ਹੁਣ ਹੈ ਹੁ ਜੋ ਲੋਕੀ ਅਫੋਰਡ ਕਰ ਸਕਦੇ ਨੇ ਉਹ ਜਾਂਦੇ ਨੇ
ਹ ਉਹਨਾਂ ਲਈ ਤਾਂ
ਸਾਡੇ ਵਰਗੇ ਤੇ ਸਿਰਫ਼ ਜਾ ਕੇ ਦਾਮ ਪੁੱਜ ਕੇ ਆ ਜਾਣਗੇ
ਹੋਰ ਬਸ ਪਹਾੜਾਂ ਚ ਚਲੇ ਗਏ ਫੋਟੋਆਂ ਖਿੱਚ ਲਈਆਂ ਹਨਾ ਹਾਂ
ਹਾਂ ਉਹ ਨਾ ਇੱਕ ਬੜਾ ਵਧੀਆ ਸੋਨਾਂ ਦਾ ਹੋਟਲ ਬਣਿਆ ਦਾ ਅਤੇ ਜੂਰੀ ਨਹੀਂ ਤੁਸੀਂ ਟ੍ਰੈਮ 'ਚ ਬੋੋ ਤੁਸੀਂ ਅ ਉੱਥੇ ਉਹ ਵਾਲੇ ਏਰੀਏ 'ਚ ਘੁੰਮ ਸਕਦੇ ਹੋ ਫੋਟੋਆਂ ਖਿਚਵਾਓ ਬੜਾ ਸੋਹਣਾ ਏਆ ਬਣਿਆ ਤੇ ਇਹ ਬਗੀਚੇ ਬੰਦੇ ਹੋਏ ਪੂਰੇ ਫੁੱਲ ਫੋਨ ਲੱਗੇ ਹੋਏ ਨੇ ਬੜੇ ਸੋਹਣੇ ਸੋਹਣੇ ਸ ਸਿੰਵਿਮਿੰਗ ਪੂਲ ਬਣਿਆ ਦਾ ਹੈ ਬਹੁਤ ਮਤਲਬ ਸੋਹਣਾ ਸੋਹਣਾ ਲੁੱਕ ਓਕੇ ਮੈਂ ਤੁਹਾਨੂੰ ਮੇਰੇ ਕੋ ਮੇਰੇ ਕੋਲ ਨਾ ਛੋਟਾ ਜਿਹਾ ਵੀਡੀਓ ਹੈਗਾ ਮੈਂ ਤੁਹਾਨੂੰ ਸੈਂਡ ਕਰਾਂਗੀ ਬਹੁਤ ਮਤਲਬ ਪਿਆਰਾ ਲੁਕ ਏ ਉਧਰ ਦਾ ਬਹੁਤ ਪਿਆਰਾ ਲੁੱਕ ਹੈ ਮਤਲਬ ਮਜ਼ਾ ਆ ਗਿਆ ਜਾ ਕੇ ਜੋ ਜੋ ਲੋਕਗ ਅਫੋਰਡ ਕਰਦੇ ਨੇ ਉਹ ਉੱਥੇ ਜਾਂਦੇ ਨੇ ਟਰੈਮ ' ਬਹਿੰਦੇ ਨੇ ਤੇ ਉਹ ਉੱਥੇ ਕਰਦੇ ਨੇ ਹੁਣ ਜਿਹੜੇ ਸਟੇਅ ਨਹੀਂ ਕਰ ਸਕਦੇ ਉਹਨਾਂ ਦੀ ਇਹ ਨਹੀਂ ਹੈਗੀ ਕਿ ਤੁਸੀਂ ਹੋਟਲ ਦੇ ਅੰਦਰ ਨਹੀਂ ਜਾ ਸਕ ਤੁਸੀਂ ਜਾ ਸਕਦੇ ਹੋ ਤੁਹਾਡੀ ਐਂਟਰੀ ਫੀ ਹੋਟਲ ਦੀ ਤੁਹਾਨੂੰ ਜੋ ਜੋ ਉਹਨਾਂ ਦਾ ਜੋ ਮੇਨ ਹੋਟਲ ਉਹ ਉਹ ਪਹਾੜੀ ਤੇ ਵ ਉਹਦੇ ਤੱਕ ਟ੍ਰੈਨ ਤੇ ਜਾਂਦੇ ਨੇ ਚੜ੍ਹ ਕੇ ਥੱਲੇ ਦੇ ਏਰੀਏ ਚ ਤੁਸੀਂ ਘੁੰਮ ਸਕਦੇ ਹੋ ਫ੍ਰਰੀ ਲਈ ਘੁੰਮ ਸਕਦੇ ਹੋ ਕੋਈ ਰੋਕ ਟੋਕ ਨਹੀਂ ਹੈ ਜਾਂ ਕੋਈ ਤਾਂ ਘੰਟਾ ਬਹਿ ਕੇ ਆਓ ਜਾਂ ਦੋ ਘੰਟੇ ਬਹਿ ਕੇ ਆਓ ਕੋਈ ਕੰਪਲਸਰ ਨਹੀਂ ਹੈ ਕਿ ਤੁਸੀਂ ਜੇ ਗਏ ਹੋ ਤੁਸੀਂ ਉੱਥੇ ਬਹਿ ਕੇ ਕੁਛ ਖਾਣਾ ਹੀ ਹੈ ਤੁਸੀਂ ਜਾਓ ਆਰਾਮ ਕਰੋ ਬੈਠੋ ਰੋਟੀ ਪਾਣੀ ਖਣੀ ਖਾਓ ਜ ਨਹੀਂ ਖਣੀ ਫਾ ਚੱਕ ਵਾਪਸ ਆ ਜਾੋ
ਹਮ ਆਪਣੇ ਤੇ ਆ ਹੁਣ
ਹਾਂ ਇਹ ਆਪਣੇ ਤੇ ਹੈ ਮਗਰ ਹੋਟਲ ਅੱਛਾ ਹੋਵੇ
ਹਮ ਤੁਸੀਂ ਕੋਈ ਨਾ ਮੈਨੂੰ ਵੀਡੀਓ ਭੇਜਿਓ ਮੈਂ ਦੇਖਾਂਗੀ ਹਾਂਜੀ
ਅਸੀਂ ਜਾਂਦੇ ਹਾਂ ਨਾ ਅਸੀਂ ਘੁੰਮ ਕੇ ਆਦੇ ਹਾਂ ਹੋਰ ਬਹੁਤ ਅੱਛਾ ਲੱਗਦਾ ਵੈ। ਹੂੰ ਬਹੁ ਬਹੁਤ ਮਜ਼ਾ ਆਉਂਦਾ। ਤੁਸੀਂ ਸੁਣਾਓ ਕੁਛ।
ਹੋਰ ਤੁਸੀਂ ਦੱਸੋ ਜੋ ਕਿੱਦਾਂ ਤੁਹਾਡੇ।
ਹੂੰ
ਜਵਾਕ ਕਿੱਦਾਂ ਤੁਹਾਡੇ।
ਜਵਾਕ ਤੇ ਪੁੱਛੋ ਨਾ ਜਵਾਕ ਤੇ ਵੱਡੀ ਜਵਾਕ ਤੇ ਕੱਪੜੇ ਦੀ ਵੀ ਹੈ ਛੋਟੀ ਜਵਾਕ ਨੇ ਜਿੰਨਾ ਔਖਾ ਕੀਤਾ ਹੋਇਆ।
ਤੁਸੀਂ ਇਹਨਾਂ ਨੂੰ ਨਾ ਅਹ। ਜ਼ਰੂਰੀ ਨੀ ਵੀ ਆਪਾਂ ਇਹਨਾਂ ਨੂੰ ਕਾਰਟੂਨ ਹੀ ਲਾ ਕੇ ਦੇਣੇ ਏਦਾਂ ਹੁੰਦਾ ਆ ਵੀ ਕਾਰਟੂਟਨ ਇਹਨਾਂ ਨੂੰ ਉਓਦਾਂ ਦੇ ਲਾ ਕੇ ਦੋ ਜਿੱਥੋਂ ਕੁਛ ਸਿੱਖਣ ਜਿੱਦਾਂ ਜਿਹਦੇ ਚ ਇਹਨਾਂ ਦੇ ਮਤਲਬ ਕੈਬਲਰੀ ਵੀ ਵਧੀਆ।
ਹੁਣ ਹਾਂ ਹਾਂ।
ਏਦਾਂ ਦੇ ਕਾਰਟੂਨ ਵੀ ਹੁੰਦੇ ਆ ਜਿਹੜੇ ਬੱਚਿਆਂ ਨੂੰ ਬਹੁਤ ਕੁਛ ਸਿਖਾਉਂਦੇ ਆ। ਉਹਨਾਂ ਨੂੰ ਪੂਰਾ ਉਹਨਾਂ
ਇੱਧਰ ਤੇ ਪੂਰਾ ਉਹੀ ਉਹੀ ਕਿਆ ਚੱਲਦੇ ਨੇ ਇੱਥੇ ਏ ਬੀ ਸੀ ਡੀ ਹੋ ਗਈ ਵਨ ਟੂ ਥਰੀ ਫਿਰ ਕਾ ਖਾ ਗਾ ਉ ਐੜਾ। ਜਿਹੜਾ ਚੀਜ਼ਾਂ ਇਹਨਾਂ ਨੇ ਹਾਂ ਜਿਨਾਂ ਨੇ ਜੋ ਇਨੇ ਸਕੂਲ ਜਾ ਕੇ ਸਿੱਖਣਾ ਉਹਨੇ ਘਰੇ ਸਾਰਾ ਬਹਿ ਕੇ ਯਾਦ ਕਰ ਲਤਾ ਹੋ।
ਹਾਂ ਵਧੀਆ ਗੱਲ ਆ ਏਦਾਂ ਜੇ ਬੱਚਾ ਫੋਨ ਚਲਾਵੇ ਫੇਰ ਸਹੀ ਆ। ਕਿਉਕਿ ਕੁਛ ਸਿੱਖਦਾ ਹੀ ਪਿਆ ਆ।
ਅਸੀਂ ਫੋਨ ਦੇ ਹੀ ਨੀ ਅਸੀਂ ਫੋਨ ਤੇ ਦਿੱਤੇ ਨ ਕਦੀ ਕੁੜੀ ਨੂੰ ਛੋਟੀ ਨੂੰ ਟੀਵੀ ਤੇ ਟੀਵੀ ਤੇ ਲਾ ਦੇਈਦਾ। ਸਮਾਰਟ ਟੀ ਵੀ ਹੈਗਾ। ਇਸ ਕਰਕੇ ਕੋਈ ਟੈਂਸ਼ਨ ਨਹੀਂ ਹੈਗੀ ਸਮਾਰਟ ਟੀ ਵੀ ਦੇ ਦਿੱਤਾ ਉਹਦੇ ਤੇ ਤੂੰ ਪੰਜ ਜੋ ਮਰਜ਼ੀ ਵੇਖੋ।
ਹਾਂ ਓਹ ਉਹੀ ਗੱਲ ਹੋ ਗਈ, ਫੋਨ ਚ ਵੀ ਓਹਦਾਂ ਹੀ ਦੇਖਨਾ। ਉਹ ਚੋ ਕੱਢ ਕੇ, ਉਹੀ ਬੰਦਾ ਸਮਾਰਟ ਟੀ ਵੀ ਤੇ ਦੇਖ ਲੈਂਦਾ ਏ।
ਉਹ ਨਾ ਬ ਬਸ ਇਹ ਹੁੰਦਾ ਵੀ ਜੇ ਮੋਬਾਈਲ ਦੇਵਾਂਗੇ, ਤੇ ਫਿਰ ਉਹ ਮੋਬਾਈਲ ਦੀ ਆਦਤ ਤੇ ਭੈੜੀ ਹੈਗੀ ਹੈ। ਮੋਬਾਇਲ ਦਾ, ਮੋਬਾਇਲ ਦਾ ਨੁਕ ਨੁਕਸਾਨ ਏ, ਅੱਖਾਂ ਤੇ ਜੋਰ ਪੈਂਦਾ ਏ ਬੱਚੇ ਮੰਨਦੇ ਨਹੀਂ, ਜੇਕਰ ਉਹਨਾਂ ਨੂੰ ਮਨਾ ਕਰਨੇ ਆਂ ਤੇ ਉਹਨਾ ਨੂੰ ਲਗਦਾ ਏ ਬਚ ਕਿ ਪੇਰੇਂਟ ਸਾਡੇ ਦੁਸ਼ਮਣ ਹੈਗੇ ਨੇਂ।
ਸਹੀ ਗੱਲ ਏ, ਇਹਦੇ ਨਾਲੋਂ ਪਹਿਲਾਂ ਹੀ ਦੂਰ ਰੱਖੋ ਤੁਹਾਡਾ ਸਹੀ ਹੈ, ਵਧੀਆ। ਸਗੋਂ
ਅ ਹਮ ਐਂ ਤੇ ਇੱਕ ਦੋ-ਦੋ ਤਿੰਨ ਕੇਸ ਸੁਨਨ ਨੂੰ ਆਏ ਸੀ, ਬੱਚੇ ਨੇ ਅ ਹੰ ਮੰਮੀ ਨੇ ਮਨਾ ਕੀਤਾ ਬੱਚੇ ਨੂੰ, ਨਹੀਂ ਫੋਨ ਲੈਣਾ। ਉਹਨੂੰ ਚੜਿਆ ਗੁੱਸਾ, ਉਹ ਲਏ ਕੇ ਆ ਗਿਆ ਰੈਕੇਟ, ਓਹ ਬੈਟ ਲਏ ਕੇ ਆ ਗਿਆ ਤੇ ਮਾਰਤਾ ਮੰਮੀ ਦੇ ਸਿਰ ਤੇ।
ਹਾਏ, ਮਾਂ ਦੇ ਮਾਰਤਾ।
ਤੇ ਇੰਜ ਕਹਿੰਦੇ ਨਾ ਐਡਿਕਸ਼ਨ ਇਹਦਾ ਜੋ ਹੋ ਜਾਂਦਾ ਏ। ਇਹ ਬਹੁਤ ਬੁਰੀ ਚੀਜ਼ ਏ, ਬੱਚਾ ਅਸੀ ਮਸਾ ਹੀ ਬਾਰਾਹਾਂ ਸਾਲ ਦਾ। ਉਹਨੂੰ ਇਹਨੀ ਸਮਝ ਹੈ ਨੀ। ਸੀ ਉਹਨੂੰ ਐਡਿਕਸ਼ਨ ਸੀ ਫੋਨ ਦਾ ਕਿ ਬਸ ਮੇਰਾ ਫੋਨ ਮੇਰੇ ਕੋਲ ਆ ਜਾਏ ਮੈਂ ਜੋ ਵੇਖਨਾ ਏ ਫੋਨ ਤੇ ਵੇਖਾਂ, ਮੈਂ ਗੇਮ ਖੇਡਾਂ ਮੈਨੂੰ ਕੋਈ ਮਨਾ ਨਾ ਕਰੇ। ਤੇ ਉਸ ਵੇਹਲੇ ਕ ਉਹ ਹਾਂ ਉਸ ਵੇਲੇ ਘਰੇ ਕੋਈ ਨੀ ਸੀ ਉਹਨਾਂ ਦੇ ਹੂੰ। ਉਸ ਵੇਹਲੇ ਉਹਨਾਂ ਦੇ ਘਰੇ ਕੋਈ ਨੀ ਸੀ।
ਹਾਂਜੀ
ਹੂੰ ਹੁਨ ਪਤਾ ਨੀ ਅਗਲੀ ਦਾ ਬਚਾਅ ਹੋਇਆ ਕੀ ਹੋਇਆ ਏ ਕੁਛ ਨੀ ਪਤਾ ਹੁਣ
ਬੱਚੇ ਨੇ ਇਹ ਸਮਝਿਆ ਹਾਂਜੀ।
ਬਸ ਇਹ ਵੇ ਕਿ ਜਿੰਨਾ ਹੋ ਸਕਦਾ ਏ ਦੂਰ ਰੱਖੋ।
ਹਾਂ ਦੂਰ ਤਾ ਤੁਹਾਡੀ ਵੱਡੀ ਬੇਟੀ ਕਿੱਹਦਾਂ।
ਮੇਰੀ ਵੱਡੀ ਬੇਟੀ ਵੀ ਉਹ ਵੀ ਚਲਾਨ ਦੀ ਏ, ਬਟ ਉਹ ਇੱਕ ਲਿਮਿਟ 'ਚ।
ਹਾਂ ਸਹੀ ਗੱਲ ਏ। ਕਿਉਂਕਿ ਬਿਲਕੁਲ ਵੀ ਨੀ ਆਪਾਂ ਦੂਰ ਕਰ ਸ ਸਕਦੇ ਹਨਾ।
ਹਾਂ ਕਿਉਂਕਿ ਅਜਕਲ ਹਾਂ ਮੈਂ ਕਿਹਾ ਅੱਜ ਕੱਲ ਕੀ ਐ, ਮੈਂ ਉਹਨੂੰ ਦੂਜੀ ਕਲਾਸ ਤੱਕ ਤੇ ਕਦੀ ਫੋਨ ਦਿੱਤਾ ਹੀ ਨਹੀਂ ਸੀਗਾ। ਫੇਰ ਤੁਹਾਨੂੰ ਪਤਾ ਲੋਕਡਾਊਨ ਹੋ ਗਿਆ। ਫੇਰ ਸਕੂਲ ਦੇ ਕੰਮ ਸਭ ਕੁਛ ਹੁਣ ਸਕੂਲ ਦਾ ਸਾਰਾ ਹੋਮਵਰਕ ਹੀ ਫੋਨ ਤੇ ਆਉਂਦਾ ਹੁਣ ਫੋਨ ਦੇਣਾ ਪੈਂਦਾ
ਹਾਂਜੀ ਚਲੋ ਠੀਕ ਆ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਚੰਗਾ ਲੱਗਿਆ। ਚਲੋ ਜੀ ਓਕੇ, ਸਤਿ ਸ੍ਰੀ ਅਕਾਲ ਜੀ।